ਪਤਾ ਨੀ ਆ ਵੀ ਬਾਅਦ ਪਤਾ ਚਲੇਗਾ ਹੈਲੋ ਹੈਲੋ ਹੈਲੋ
ਹੈਲੋ
ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ
ਹੋਰ ਠੀਕ ਓ ਵੀਰ ਜੀ
ਇਹ ਤੁਸੀਂ ਸੁਣਾਓ ਵਧੀਆ
ਵਧੀਆ ਜੀ ਵਧੀਆ ਹੋਰ ਕਿੱਥੇ ਹੈਗੇ ਉਹ
ਘਰੇ ਹੈਗੇ ਉਹ ਹੋਰ ਜਾ ਰਹੇ ਹੋ ਜਿੰਮ ਤੇ
ਹਾਂਜੀ ਸਵੇਰੇ ਸਵੇਰੇ ਚਾਹੀਦਾ ਆਪਾਂ ਤਾਂ ਜੀ
ਅੱਛਾ ਅੱਛਾ ਕਿੰਨੇ ਵਜੇ ਚਲੇ ਜਾਂਦੇ ਆ ਵੀਰ ਜੀ
ਅੱਛਾ ਅੱਛਾ
ਤੁਸੀਂ ਹੁਣ ਪਾਰਕ ਚ ਨਹੀਂ ਨਾ ਆਉਂਦੇ ਮੈਂ ਕਿਹਾ ਲੱਗਦਾ ਵੀ ਜੀ ਤੇ ਉਹ ਜਿੰਮ ਤੇ ਚਲੇ ਜਾਂਦੇ ਨੇ
ਬਸ ਪਾਰਕ ਸ਼ਾਮ ਨੂੰ ਚਲੇ ਜਾਈਦਾ ਉਹਨੂੰ
ਅੱਛਾ ਅੱਛਾ ਅਸੀਂ ਤੇ ਪਾਰਕ ਵਿੱਚ ਜਾਂਨੇ ਆ ਹਾਂ ਥੋੜ੍ਹੀ ਵੀ ਚਲੋਂ ਸ਼ੈਰ ਕਰ ਲਈ ਦੀ ਆਪਾਂ‌ ਤੇ ਨਾਲ਼ੇ ਥੋੜ੍ਹੀ ਜਿਹੀ ਮਸ਼ੀਨਾਂ ਚਲਾ ਲੈਂਦੇਂ ਉੱਥੇ। ਤਾਜ਼ੀ ਹਵਾ ਹੁੰਦੀਂ ਏਂ। ਤੇ ਵਧੀਆਂ ਹੋ ਜਾਂਦਾਂ। ਹਾਂਜੀ, ਹਾਂਜੀ ਹੋਰ ਆਇਆਂ ਕਰੋਂ ਫ਼ਿਰ ਥੋੜ੍ਹੀ ਦੇਰ ਪਾਰਕ ਵਿੱਚ। ਤੁਸੀਂ ਵੀ ਚੱਕਰ ਲਗਾਂ ਲ਼ਿਆ ਕਰੋਂ ਜਿਮ ਤੋਂ ਬਾਅਦ ਤੁਸੀਂ ਯੋਗਾ ਕਰਾਉਂਦੇ ਹੋ। ਬਹੁਤ ਵਧੀਆਂ ਯੋਗਾ ਕਰਾਉਂਦੇ ਹੋ ਤੁਸੀਂ।
ਮੇਰੇ ਦੋਸਤ ਜਾਂ ਰਹੇਂ ਸੀ। ਮੈਂ ਜਿਦਾ ਨਾਲ਼ ਮੈਂ ਕਿਹਾਂ ਚਲੋਂ ਉਹਨਾਂ ਨਾਲ਼ ਸਾਥ ਬਣ ਜਾਏਂਗਾ।
ਅੱਛਾ ਅੱਛਾ ਨਹੀਂ ਉਹ ਸਾਰੇ ਯਾਦ ਕਰ ਰਹੇਂ ਸੀ। ਕਹਿੰਦੇ ਵੀ ਸਰ ਬੜੀ ਵਧੀਆਂ ਜਿੰਮ ਕਰਵਾਉਂਦੇ ਉਹ ਯੋਗਾ। ਕਰਾਉਂਦੇ ਹੈਗੇ ਨੇਂ ਤੇ ਉਹਨਾਂ ਨੂੰ ਕਹਿਣਾਂ ਵੀ ਸਾਂਨੂੰ ਯੋਗਾ ਕਰਾਇਆ ਕਰੋਂ। ਟਾਈਮ ਚਾਹੇਂ ਥੋੜਾ ਜਿਹਾਂ ਅੱਗੇ ਪਿੱਛੇ ਕਰ ਲੋ ਆਪਣੀਂ ਜਿੰਮ ਦੇ ਹਿਸਾਬ ਨਾਲ ਤੁਸੀਂ।
ਨਹੀਂ ਨਹੀਂ ਕਰਲਾਂਗੇ ਜਿੰਮ। ਥੋੜੀ ਲੇਟ ਚੱਲ ਜਾਂਗੇ ਪਹਿਲੇ ਪਾਰਕ ਆਜਾਂਗੇ
ਠੀਕ ਹੈ ਠੀਕ ਹੈਂ ਸਰ ਜੀ। ਤੁਸੀਂ ਯੋਗਾ ਕਰਾਓ ਬਹੁਤ ਵਧੀਆਂ ਯੋਗਾ ਕਰਾਉਂਦੇ ਹੋ। ਤੁਹਾਡੀ ਯੋਗਾ ਨਾਲ਼ ਲੈਣ ਜੇ ਕਈਆਂ ਦੀ ਬਿਮਾਰੀਆਂ ਠੀਕ ਹੋ ਗਈਆਂ ਨੇਂ ਨਾ।
ਹਾਂਜੀ
ਤੁਸੀਂ ਵਧੀਆ ਸਮਝਾਉਂਦੇ ਹੈਗੇ ਹੋ ਐਕਸਰਸਾਈਜ਼ ਕਰਾਉਂਦੇ ਹੋ ਵਧੀਆ
ਰੋਜ਼ ਹੀ ਜਾ ਰਹੇ ਹੋ ਪਾਰਕ
ਹਾਂ ਜਾ ਰਹੇ ਹ ਵੀਰ ਜੀ ਰੋਜ਼ ਜਾਂਦੇ ਹਾਂ ਅਸੀਂ
ਅੱਛਾ
ਹਾਂਜੀ ਹਾਂਜੀ ਤੁਸੀਂ ਬਣਾਣਾ ਆਪਣਾ ਟਾਈਮ ਦੀ ਥੋੜੀ ਜਿਹੀ ਸੈਟਿੰਗ ਕਰ ਲੈਣਾ ਤੁਸੀਂ
ਹਾਂ, ਹਾਂ ਟਾਇਮ ਥੋੜੀ ਲੇਟ ਚੱਲ ਜਇਆ ਕਰਾਂਗਾ ਜਿਮ ਪਹਿਲੇ ਤੁਹਾਡੇ ਕੋਲ ਆ ਜਾਣਾ।
ਹਾਂ ਐਵੇਂ ਕਰ ਲਓ ਤੁਸੀਂ। ਤੁਹਾਡੀ ਉਗਰ ਨਾ ਸਭ ਨੂੰ ਬੜੀ ਪਸੰਦ ਆਉਂਦੀ ਏਂ।
ਹਾਂਜੀ। ਉੱਪਰ ਕਰਨੀਂ ਚਾਹੀਦੀ ਹੈ ਇਦਾਂ ਉਹ।
ਹਾਂ ਚਲੋਂ ਤੁਸੀਂ ਆਣਾ ਹੀ ਜਿਮ ਦੇ ਜਾਂ ਉੱਥੇ ਆਣਾ। ਤੇ ਆਪਣਾਂ ਸਵੇਰੇ ਸਾਰ ਸਾਨੂੰ ਟੈਮ ਗਰੁੱਪ ਵਿੱਚ ਪਾ ਦੇਣਾ ਜਿਵੇਂ ਵੀ ਆ ਚਲਾਂਗੇ ਸਾਰੇ ਆ ਜਾਂਣਗੇ ਟੈਮ ਨਾਲ।
ਹੋਰ ਵੀਰ ਜੀ ਘਰ ਸਭ ਠੀਕ ਨੇ। ਤੇ ਜੀ ਵਧੀਆ, ਵਧੀਆ, ਵਧੀਆ ਤੇ ਫਿਰ ਜਿੰਮ 'ਤੇ ਤੁਸੀਂ ਕਿਹੜੀ ਐਕਸਾਸਾਈਜ਼ ਕਰਦੇ ਹੋ।
ਕਿਉਂ ਕਿ ਆਪਾਂ ਬਸ ਹਫ਼ਤੇ ਦਾ। ਹਫਤਾ ਮੱਤਲਬ ਟਾਈਮ ਟੇਬਲ ਬਣਿਆ ਨਾ। ਹਾਂਜੀ ਮੈਨਰ ਮਸ਼ੀਨ ਹੈ।
ਅੱਛਾ ਮੈਨੂਅਲ ਦਾ ਠੀਕ ਰਹਿੰਦਾ ਨਾ।
ਹਾਂਜੀ ਹਾਂਜੀ।
ਐਵੇਂ ਜਿਵੇਂ ਸਾਡੇ ਪਾਰਕ ਵਿੱਚ ਹੈਗੀਆਂ ਐਵੇਂ ਹੈਗੀਆਂ ਨੇ ਮਤਲਬ ਹੈ।
ਬਸ ਵੇਟ ਵਗੈਰਾ ਪਾ ਲਈ ਦਾ ਜਿੰਨਾ ਜ। ਮੱਤਲਬ ਚੱਕ ਸਕਦੇ ਹਾਂ ਅਸੀਂ।
ਅੱਛਾ ਅੱਛਾ। ਵੈਸੇ ਕਈ ਜਿੰਮ ਵਾਲੇ ਤੇ ਯੋਗਾ ਵੀ ਕਰਾਉਂਦੇ ਨੇਂ ਤੁਹਾਡੇ ਜਿੰਮ ਤੇ ਨੀਂ ਹੁੰਦੀ ਯੋਗਾ।
ਹਾਂ ਯੋਗਾ ਕਰਵਾ ਕਰਵਾਉਂਦੇ ਨੇਂ ਪਰ ਕਾਰਡੀਓ ਵਗੈਰਾ ਐਕਸਾਸਾਈਜ਼ ਸਾਰੀ ਕਰਵਾਉਂਦੇ ਨੇ।
ਅੱਛਾ ਠੀਕ ਠੀਕ ਹੈ ਵਧੀਆ। ਅੱਛਾ ਮੈਂ ਤੇ ਖਾਲੀ ਮਸ਼ੀਨਰੀ ਚਲਾਉਂਦੇ ਤੁਸੀਂ ਜਿੰਮ ਤੇ ਖਾਲੀ।
ਨਹੀਂ ਨਹੀਂ ਯੋਗਾ ਵੀ ਕਰਵਾਉਂਦੇ ਨੇਂ। ਤੁਸੀਂ ਉੱਧਰ ਵੀ ਆ ਜਿਆ ਕਰੋ।
ਅੱਛਾ ਚਲੋ ਠੀਕ ਹੈਂ। ਅਸੀਂ ਵੀ ਟ੍ਰਾਈ ਕਰਾਂਗੇ ਆਂਵਾਂਗੇ ਉੱਥੇ। ਯੋਗਾ ਵਾ ਮੱਤਲਬ ਕਿ ਤੁਹਾਡੇ ਕੋਲ ਨਾ ਜਿੰਮ ਤੇ ਬਸ ਸਾਨੂੰ ਇਹ ਹੁੰਦਾ। ਥੋੜਾ ਯੋਗਾ ਜ਼ਿਆਦਾ ਹੋ ਜੇ ਨਾ। ਥੋੜਾ ਜਿੰਮ ਤੇ ਮਸ਼ੀਨਰੀ ਨਾਲ ਥੋੜੀ ਜ਼ਿਆਦਾ ਥਕਾਵਟ ਹੋ ਜਾਂਦੀ। ਫਿਰ ਤੁਹਾਂਨੂੰ ਪਤਾ ਸਾਰਾ ਦਿਨ। ਸ਼ਰੀਰ ਥਕਿਆ ਰਹਿੰਦਾ ਇਸ ਕਰਕੇ।
ਮੱਤਲਬ ਥਕਾਵਟ ਹੋਵੇਂ। ਥੋੜੀ ਬਹੁਤੀ ਕਰ ਲਓ ਸਿਹਤ ਵਾਸਤੇ ਵੀ। ਡਾਇਟ ਵਗੈਰਾ ਫੋਲੋ ਕਰੋ। ਸਾਰਾ ਦਿਨ ਬੰਦਾ ਫਿਰ ਲਾਈਟ ਖਾਏਗਾ। ਫਿਰ ਬੰਦਾ ਸਹੀ ਵੀ ਰਹਿੰਦਾ। ਐ ਗੱਲ ਗਰਮੀਂ ਵੀ ਜ਼ਿਆਦਾ ਹੋ ਰਹੀ ਹੈ। ਪਾਣੀ ਵਗੈਰਾ ਜ਼ਿਆਦਾ ਪੀ ਲਿਓ
ਠੀਕ, ਠੀਕ ਹੈ ਠੀਕ ਹੈ ਵੀਰ ਜੀ। ਬਸ ਫਿਰ ਉਹੀ ਹੈ ਗੱਲ ਕਿ ਜਿੰਮ ਚ ਜਾਏ ਬੰਦਾ ਫਿਰ ਕੋਈ ਨਾਲ ਸਾਨੂੰ ਕੋਈ। ਥੋੜਾ ਮੱਤਲਬ ਕਿ ਟ੍ਰੇਨਰ ਦੱਸ ਦੇ ਨਾ ਡਾਇਟ ਫੋਲੋ ਕਰਾ ਦੇਵੇ।
ਹਾਂ ਟ੍ਰੇਨਰ ਹੁੰਦਾ ਸਾਰਾ। ਮੱਤਲਬ ਉੱਧਰ ਜਿੰਮ ਉਹਨਾਂ ਨੇਂ ਰੱਖਿਆ। ਮੈਂ ਤਾਂ ਜਿੰਮ ਲੈਨਾਂ ਟ੍ਰੇਨਰ। ਤੁਹਾਂਨੂੰ ਜ਼ੋ ਕੋਈ ਹੈਲਪ ਚਾਹੀਦੀ ਉਸ। ਸਾਰੀ ਹੈਲਪ ਕਰੇਗਾ ਤੁਹਾਡੀ। ਜਦੋਂ ਤੁਹਾਨੂੰ ਨਹੀਂ ਸਮਝ ਆ ਰਿਹਾਂ। ਡਾਇਟ ਸਾਰੀ ਦੱਸੇਗਾ ਤੁਹਾਨੂੰ।
ਟ੍ਰੇਨਰ, ਵਧੀਆ ਤੁਹਾਡਾ
ਹਾਂਜੀ, ਟ੍ਰੇਨਰ ਬਹੁਤ ਵਧੀਆ।
ਇੱਥੇ ਦਾ ਹੀ ਹੈਗਾ, ਆਪਣੇ ਸ਼ਹਿਰ ਦਾ ਹੀ
ਹਾਂਜੀ, ਆਪਣੇ ਇਥੇ ਦਾ ਹੀ ਹੈਗਾ
ਅੱਛਾ ਅੱਛਾ ਡਾਈਟ ਵਗੈਰਾ, ਅੱਛੀ ਬਣਾ ਲੈਂਦਾ ਨਾ
ਲਾਈਟ ਵਗੈਰਾ ਅੱਛੀ ਦੱਸ ਦੇਗਾ ਤੁਹਾਨੂੰ ਪੂਰਾ ਟਮ ਟੇਬਲ ਨਾਲ ਦੱਸ ਦੇਗਾ
ਅੱਛਾ ਅੱਛਾ ਠੀਕ ਲੇਡੀਜ਼ ਦਾ ਵੱਖਰਾ ਪੈਸੇ ਚਲਾਉਂਦੇ ਅ ਮਤਲਬ ਇਕੱਠੇ ਚੱਲਦਾ ਰਹਿੰਦਾ ਵੀ ਬੱਚੇ ਲੇਡੀਜ਼ ਵੀ
ਇਕਠੇ ਵੀ ਕਰ ਲਿਆ ਵੱਖਰਾ ਖਰਾ ਕਰਨਾ ਆ ਤੇ ਵੱਖਰਾ ਵੀ ਹੋ ਜਾਏਗਾ ਲੇਡੀਜ਼ ਦਾ ਵੈਸੇ ਸਵੇਰੇ ਸਵੇਰੇ ਹੁੰਦਾ ਪੰਜ ਦੋ ਸੱਤ ਲੇਡੀਜ਼ ਕਰਦੀਆਂ ਤੇ ਸ਼ਾਮ ਨੂੰ ਫਿਰ ਜੈਂਟਸ ਲੇਡੀਜ਼ ਜਿਹੜੇ ਸਵੇਰੇ ਵੇਲੇ ਨੀ ਆਉਂਦੇ ਲੇਡੀਜ਼ ਉਹ ਸ਼ਾਮ ਨੂੰ ਆ ਜਾਂਦੀ ਹੈ
ਅੱਛਾ ਅੱਛਾ ਠੀਕ ਹੈ ਠੀਕ ਹੈ
ਸ਼ਾਮ ਨੂੰ ਵੀ ਛੇ ਤੋਂ ਸਾਢੇ ਸੱਤ ਤੱਕ ਨਿਕਲਦੇ ਹੈ
ਅੱਛਾ ਅੱਛਾ ਮੈਂ ਕੋਸ਼ਿਸ਼ ਕਰਾਂਗੀ, ਹਾਂ ਮੈਂ ਵੀ ਕੋਸ਼ਿਸ਼ ਕਰਾਂਗੀ,। ਬਈ, ਜਿਮ ਤੇ ਆਣ ਦੀ ਪਰ ਤੁਸੀਂ, ਸਵੇਰੇ ਦਾ ਤੇ ਬਣਾ ਲਓ ਪਾਰਕ ਦਾ, ਜ ਜ਼ਿਆਦਾ ਵਧੀਆ ਬੈਸਟ ਹੈਗਾ, ਸਾਡੇ ਵਾਸਤੇ ਉਹ, ਬਹੁਤ ਚੰਗਾ ਹੈਗਾ ਵੇ, ਹੈਲਥ ਵਾਸਤੇ ਵੀ ਹਾਂਜੀ ਹਾਂਜੀ ਤੁਸੀਂ ਕੁਛ, ਦੱਸ ਵੀ ਦਿੰਦੇ ਹੋ ਨਾ, ਫੇਿਰ ਉਹ ਜਿਹੜੇ ਉੱਥੇ ਪਾਰਕ ਬੰਦੇ ਆਉਂਦੇ ਆ ਨਾ, ਉਹਨਾਂ ਨੂੰ ਬੜਾ ਪਸੰਦ ਆਦਾ, ਕਿ ਤੁਸੀਂ ਅੱਛਾ ਗਾਈਡ, ਕਰਦੇ ਹੈਗੇ ਹੋ
ਇਸ ਕਰਕੇ ਸਾਰੇ ਤੁਹਾਨੂੰ, ਯਾਦ ਕਰਦੇ ਪਏ ਨੇ ਉੱਥੇ? ਹਾਂਜੀ
ਹ
ਹੈਲੋ
ਹੈਲੋ?
ਹਾਂਜੀ ਹਾਂਜੀ ਹਾਂਜੀ, ਵੀਰ ਜੀ
ਹਾਂਜੀ, ਹੈਲੋ ਹਾਂਜੀ ਆਵਾਂਗੇ ਆਪਾਂ, ਪਾਰਕ ਆਵਾਂਗੇ ਸਵੇਰੇ
ਠੀ ਹੈ ਠੀਕ ਆਣਾ ਤੁਸੀਂ, ਹੋਰ ਛੋਟਾ ਭਰਾ, ਤੁਹਾਡਾ ਠੀਕ ਹੈਗਾ, ਉਹ ਜਾ ਰਿਹਾ ਜਿੰਮ, ਤੇ
ਨਾ ਉਹਦੀ ਤਬੀਅਤ, ਠੀਕ ਨਹੀਂ ਸੀ, ਉ ਘਰ ਏ ਬਸ, ਤਾਂ ਉਹਨੇ ਜਿਮ
ਅੱਛਾ-ਅੱਛਾ ਜਿ ਛੱਡ ਤ ਆਉਣਾ ਜੇ
ਪੜ੍ਹਾਈ ਤੇ ਜ਼ਿਆਦਾ, ਧਿਆਨ ਦੇ ਰਿਹਾ ਨਾ
ਹਾਂ ਬਸ ਫੇਿਰ, ਹਾਂਜੀ ਹਾਂਜੀ ਛੁੱਟੀਆਂ ਤੋਂ ਬਾਅਦ, ਬੱਚਿਆਂ ਦੇ ਪੇਪਰ ਹੈਗੇ ਨੇ, ਨਾ
ਹੁਣ, ਕੌਣ ਰਹਿ ਗਿਆ ਬੋਰਡ ਹੈਗਾ, ਫੇਰ ਘਰ ਦੇ ਕਹਿੰਦੇ ਨੇ ਕਿ ਜਿਮ, ਛੱਡ ਦੇ ਪੜ੍ਹਾਈ ਵੱਲ ਧਿਆਨ ਦੇ ਜਿਮ ਤਾਂ ਬੰਦਾ ਜਦੋਂ, ਮਰਜ਼ੀ ਲਏ ਹਾਂ
ਹਾਂਜੀ ਹਾਂਜੀ ਇਹ ਤੇ ਗੱਲ ਹੈਗੀ ਏ, ਅੱਛਾ ਫੇਿਰ ਉ ਹਜੇ ਉਹ ਜਿੰਮ ਤੇ ਨਹੀਂੀ ਜਾ, ਰਿਹਾ
ਹਾਂ
ਅੱਛਾ ਅੱਛਾ ਹੋਰ ਤੁਹਾਡੀ ਮੰਮੀ ਜੀ, ਠੀਕ ਹੈ ਕਿ, ਨਈ
ਓਕੇ, ਤੁਸੀਂ ਸੁਣਾਓ? ਗਏ ਘੁੰਮਨ ਛੁਟੀਆਂ ਚ ਕਿ, ਨਈ?
ਬਸ ਚੱਲਦਾ ਹੀ ਰਹਿੰਦਾ, ਗਏ ਸੀਗੇ ਥੋੜਾ ਹੁਣ, ਮੇਰੀ ਨਨਾਨ ਦੇ ਬੱਚੇ ਆਏ ਹੋਏ, ਨੇ
ਅੱਛਾ,
ਬੱਚਿਆਂ, ਨੇ ਹੋਰ ਕਿੱਥੇ ਜਾਣਾ। ਬਸ ਨਾਨੀ ਘਰ ਆ ਗਏ, ਮਾਮੇ ਘਰ ਚਲੇ, ਗਏ ਤੇ, ਉਹ ਬੱਚੇ ਆਏ ਹੋਏ ਨੇ, ਅਸੀਂ ਹਾਂ, ਬੱਚਿਆਂ ਦਾ ਘਰ ਦਿਲ ਨੀ ਫੇਰ ਛੁੱਟੀਆਂ ਤੋਂ ਬਾਅਦ, ਤੁਹਾਡੇ ਗੱਲ ਹੋ ਵੀ ਪੜ੍ਹਾਈਆਂ ਸ਼ੁਰੂ ਹੋ ਜਾਂਦੀਆਂ, ਫੇਰ ਵੈਸੇ ਨੀ ਜਾਇਆ ਜਾਂਦਾ, ਬੱਚਿਆਂ ਕੋਲੋਂ।
ਅੱਜ ਕੱਲ ਬੱਚਿਆਂ ਦੀ ਟਿਊਸ਼ਨਾਂ ਵੀ ਘਰ ਦੇ ਕੋਲ ਰੱਖੀਆਂ ਹੂੰਦੀਆਂ ਨਹੀਂ ਉਹ ਫੇਰ ਛੁਟੀ ਕਰਦੇ ਸਕੂਲ ਦੀ ਛੁੱਟੀ ਹੁੰਦੀ ਟਿਊਸ਼ਨ ਦੀ ਛੁੱਟੀ ਹੁੰਦੀ ਏ।
ਅੱਛਾ ਅੱਜ ਕੱਲ੍ਹ ਬੱਚਿਆਂ ਕੋਲ ਟਾਈਮ ਹੀ ਨਈਂ ਐ।
ਨਾ ਟਾਈਮ ਨਹੀਂ ਹੈਗਾ ਜੀ, ਬਿਲਕੁਲ ਸੱਚੀ ਗੱਲ ਹੈ, ਨਹੀਂ ਟਾਈਮ ਹੈਗਾ, ਬੱਚੇ ਛੋਟੇ ਹੋਣ ਚਾਹੇ ਵੱਡੇ ਤੇ ਹੋਰ ਪੜ੍ਹਾਈਆਂ, ਬੜੀਆਂ ਟੱਫ ਹੈਗੀਆਂ ਨੇ। ਹਾਂ, ਐ ਸਾਡੀ ਛੋਟੀ ਜਿਹੀ, ਗੁੜੀਆ ਆਈ ਹੋਈ ਹੈ, ਕੰਪਿਊਟਰਾਂ ਏਨੂੰ ਸਿਖਾਉਂਦੇ ਨੇ, ਸਕੂਲ ਵਿੱਚ ਤੇ ਕਹਿੰਦੀ ਪਈ ਸੀ, ਕਹਿੰਦੀ ਮੇਰੇ ਕੋਲ ਕੰਪਿਊਟਰ ਰੂਮ ਮੈ ਲੈ ਕੇ ਜਾਤੇ ਹਮੇ ਕਲਾਸ ਕੋ, ਕੰਪਿਊਟਰ ਸਿਖਾਉਂਦੇ ਨੇ, ਸਾਨੂੰ
ਹਾਂ
ਹੈਲੋ। ਹੈਲ। ਹਾਂਜੀ ਹਾਂਜੀ। ਹੈਲੋ, ਮੈਂ ਕਿਹਾ ਅੱਜ ਕੱਲ ਛੋਟੇ ਬੱਚਿਆਂ ਨੂੰ ਵੀ ਕੰਪਿਊਟਰ, ਸਿਖਾਉਣ ਲੱਗ ਗਏ ਨੇ, ਨਾ
ਅੱਛਾ।
ਛੋਟੀ ਕਲਾਸ ਚ ਕੰਪਿਊਟਰ ਲੱਗ ਗਿਆ ਵੈ ਬੱਚਿਆਂ ਨੂੰ।
ਸਹੀ ਗੱਲ ਹੈ ਸਣਾਣਾ ਵੀ ਚਾਹੀਦਾ ਬੰਦਾ ਆਪਣੇ ਸਕਿੱਲ ਦੇ ਬਾਰੇ ਉੱਧਰ ਪੂਰਾ ਮਤਲਬ।
ਹਾਂਜੀ। ਹਾਂ ਸਾਰੀ ਨੌਲੇਜ ਆ ਨਾਲ ਸਾਰੀ ਨੌਲੇਜ ਆ ਜਾਂਦੀ ਬੱਚਿਆਂ ਨੂੰ। ਤੇ ਹੈ ਵੀ ਆਉਣ ਵਾਲੇ ਟੈਮ ਚ ਕੰਪਿਊ ਹਾਂ, ਇਹ ਤੇ ਹੈ ਕੰਪਿਊਟਰ ਦੀ ਤਾਂ ਵੈਸੇ ਵੈਲਿਊ ਜ਼ਿਆਦਾ ਹੈਗੀ।
ਅੱਜ ਕੱਲ ਜੋ ਵੀ ਔਨਲਾਈਨ ਹੀ ਚੱਲ ਰਿਹਾ ਸਭ ਕੁਛ।
ਹਾਂ, ਬਸ ਔਨਲਾਈਨ ਸਿਸਟਮ ਚੱਲ ਗਿਆ। ਹਾਂ, ਇਹ ਤੇ ਹੈ ਓਨਲਾਈਨ ਸਿਸਟਮ ਚੱਲ ਗਿਆ ਤੇ ਆਪਣਾ ਬੱਚੇ ਫਿਰ ਕੰਪਿਊਟਰ ਤਾਂ ਬਹੁਤ ਜ਼ਰੂਰੀ ਹੋ ਗਿਆ।
ਬੰਦਾ ਬਿਲ ਵਗੈਰਾ ਜਿਵੇਂ ਜਮਾ ਕਰਨੇ ਹੋਣ ਔਨਲਾਈਨ ਬੰਦਾ ਕਰਾ ਲੈਂਦਾ ਪਹਿਲੇ ਦਫ਼ਤਰਾਂ ਦੇ ਕੋਲ ਖੜੇ
ਪਲੇ ਜਾਣਾ ਪੈਂਦਾ ਸੀ ਲਾਈਨਾਂ ਚ ਰਸ਼ ਹਾਂ, ਹੁਣ ਤੇ ਓਨਲਾਈਨ ਬਸ ਬੱਚੇ ਘਰ ਹੀ ਸਭ ਕਰ ਲੈਂਦੇ ਨੇ ਓਨਲਾਈਨ ਪੇਮੈਂਟ। ਬਿੱਲ ਵਗੈਰਾ ਤੇ ਹੋ ਜਾਂਦੇ ਨੇ। ਹਾਂ, ਇਹ ਤੇ ਫਾਇਦਾ ਤੇ ਹੋ ਗਿਆ ਇਹਦਾ ਔਨਲਾਈਨ ਸਿਸਟਮ ਦਾ। ਹਾਂਜੀ, ਹਾਂਜੀ।
ਪਤਾ ਬਸ ਇਹੀ ਹੋਏ ਕਿ ਬੰਦਾ ਬੱਸ ਵੇਲੇ
ਅੱਛਾ, ਅੱਛਾ। ਹੁਣ ਅੱਜ ਆਓਗੇ ਪਾਰਕ ਜਾਣਾ ਹੁਣ ਤੁਸੀਂ।
ਕੈਂਪਨੀ
ਸੈਰ ਕਰਨ ਅੱਛਾ, ਅੱਛਾ ਨਹੀਂ ਜਾਓਗੇ।
ਹਾਂ, ਇਸ ਤਰ ਹਾਂਜੀ ਸਵੇਰੇ ਸਵੇਰੇ ਆ ਜਾਗੇ ਆਪਾਂ।
ਠੀਕ ਏ ਸਵੇਰੇ ਕੱਲ ਜਾਵਾਂਗੇ। ਆਪ ਮੈਂ ਵੀ ਫੋਨ ਕਰ ਦਾਂਗੀ ਜਿ ਜਿੜੇ ਜਿਹੜੇ ਆਉਂਦੇ ਆ ਨਾ ਤੁਹਾਡੇ ਵਜਾ ਨਾਲ ਆਦੇ ਪਏ ਸੀ। ਉਹਨਾਂ ਨੂੰ ਫ਼ੋਨ ਕਰਦਾਂਗੀ ਵੀ ਸਵੇਰੇ ਆਣਗੇ ਵੀਰ ਜੀ ਤੇ ਤੁਸੀਂ ਆ ਜਾਣਾ। ਠੀਕ ਹੈ ਨਾ। ਹਾਂਜੀ, ਹਾਂਜੀ। ਹੋਰ ਤੁਸੀਂ ਸਿੱਖਿਆ ਸੀ ਕੰਪਿਊਟਰ
ਹਾਂ ਬਚਪਨ ਵਿੱਚ ਬਸ ਸਕੂਲ ਸਕੂਲ ਚਲਾਉਂਦੇ ਸੀ ਉੱਧਰ ਹੀ ਵਗੈਰਾ ਥੋੜ੍ਹਾ ਬਹੁਤ ਸਿੱਖ ਲਿਆ ਫਾਈਲ ਫੂਲ ਜਿਹੀ ਬਣਾਉਣੀ ਬਾਕੀ ਅਨ ਜਾਣਾ ਹਾਂ
ਹਾਂਜੀ ਹਾਂਜੀ ਉਹ ਉਹਦੇ ਚ ਹੀ ਨਾ ਅੱਜ ਕੱਲ੍ਹ ਤੇ ਇੰਨੇ ਚ ਹੀ ਸਾਰਾ ਸਿਸਟਮ ਫੋਨ ਦਾ ਚੱਲ ਜਾਂਦਾ ਨਾ ਬਿੱਲ ਵਗੈਰਾ ਹੋ ਜਾਂਦੇ ਨੇ ਬਾਕੀ ਬੱਚੇ ਅੱਜ ਕੱਲ੍ਹ ਪੜ੍ਹਾਈ ਵੀ ਕਰ ਲੈਂਦੇ ਫੋਨ ਤੋਂ
ਫ ਲੋਕਡਾਊਨ ਵਿੱਚ ਬੱਚਿਆਂ ਨੇ ਆ ਕੋਈ ਪੜ੍ਹਾਈ ਕੀਤੀ ਸੀ ਫੋਨ ਤੋਂ
ਓਨ ਹਾਂ ਓਨਲਾਈਨ ਕਲਾਸਾਂ ਅਟੈਂਡ ਕੀਤੀਆਂ ਸੀ ਬਹੁਤ ਹਾਂ, ਉਹ ਵੀ ਚਲੋ ਵਧੀਆ ਹੋ ਗਿਆ ਸੀ, ਵੀ ਸਕੂਲ ਵਾਲਿਆਂ ਨੇ, ਸਾਲ ਖਰਾਬ ਨੀ ਹੋਣ ਦਿੱਤਾ ਬੱਚਿਆਂ ਦਾ।
ਹਾਂ
ਠੀਕ ਹੋ ਗਿਆ ਸੀ, ਹਾਂਜੀ -ਹਾਂਜੀ।
ਚਲੋ ਠੀਕ ਹੈ ਫੇਰ ਮਿਲਣੇ ਆ ਸਵੇਰੇ
ਠੀਕ ਹੈ ਵੀਰ ਜੀ ਠੀਕ ਹੈ ਅੱਛਾ ਜੀ